ਹੈਲੋ।
ਹਾਂਜੀ, ਸਤ ਸ਼੍ਰੀ ਕਾਲ ਜੀ।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
ਵਧੀਆ ਵਧੀਆ, ਤੁਸੀਂ ਸੁਣਾਓ ਭੈਣ ਜੀ, ਠੀਕ ਹੋ?
ਅ ਹਾਂਜੀ ਹਾਂਜੀ, ਠੀਕ ਆ ਜੀ।
ਹਾਂਜੀ, ਬਸ ਵਧੀਆ ਜੀ, ਬਸ ਅਜੀ ਬਾਜ਼ਾਰ ਹੋ ਕੇ ਹੁਣ ਮਸਾ ਹੀ ਆਏ ਆ ਘਰ। ਥੱਕ ਗਏ ਸੀ ਜੀ ਬੱਸ ਆ ਕੇ ਲੇਟ ਗੇਆ, ਹਾਂਜੀ ਹਾਂਜੀ। ਤੀ ਤੁਸੀਂ ਨੀ ਗਏ ਬਜ਼ਾਰ ਅਜ ਐਤਵਾਰ ਸੀ।
ਹਾਂਜੀ, ਗਏ ਸੀ ਜੀ।
ਅੱਛਾ ਜੀ।
ਹੋਣ ਐ ਬੱਚਿਆਂ ਨੇ ਘੁੰਮਣਾ ਕਰਨਾ ਸੀ, ਐ ਅੰਦਰ ਹੀ ਗਏ ਸ ਸੀ ਯਮੁਨਾਨਗਰ ਘੁੰਮਣਾ ਸੀਗਾ ਥੋੜਾ। ਮਾਰਕਿਟ ਵਗੈਰਾ, ਹਾਂਜੀ ਹੋਰ ਜੀ।
ਵਧੀਆ ਜੀ ਵਧੀਆ। ਬਸ ਜੀ ਅਪਾਂ ਵੀ ਬੂੜੀਏ ਸੈਬ ਮੱਥਾ ਟੇਕ ਆਏ ਆ ਜੀ।
ਅੱਛਾ ਜੀ, ਚਲੋ ਅੱਛੀ ਗੱਲ ਏ ਜੀ, ਅੱਜ ਤੇ ਮੌਸਮ ਵੀ ਚਲੋ ਵਧੀਆ ਬਣਿਆ ਹੋਯਾ ਸੀ।
ਹਾਂਜੀ, ਠੰਡਾ ਮੌਸਮ ਹੋਇਆ ਦਾ ਸੀ ਅੱਜ ਤੇ ਥੋੜਾ, ਪ ਹਾਂਜੀ ਪਰ ਕੂਮੱਸ ਵੀ ਹੋਈ ਪਈ ਸੀ। ਥੋੜੀ।
ਹਾਂਜੀ ਹਾਂਜੀ ਓਹ ਤੇ ਹੈ ਹੀ ਐ ਕਿਉਂਕਿ ਬਾਰਿਸ਼ ਨੀ ਆਈ ਨਾ ਮੌਸਮ ਐਦਾਂ ਬਣਿਆ ਦਾਵੇ। ਅ ਹਾਂਜੀ ਹਾਂਜੀ, ਹੋ ਸਕਦਾ ਜੀ।
ਹੋਰ ਕੀ ਬਣਾਣੈ ਫੇਰ ਅੱਜ?
ਅੱਜ ਜੀ, ਹੋਣ ਦੇਖੋ ਹੋਨੇ ਬਣਾਣ ਲੱਗੀਆਂ ਲੇਟ ਹੋ ਗੇਆ ਮਾਰਕੀਟ ਗਈ ਸੀ ਨਾ।
ਹਾਂਜੀ ਹਾਂਜੀ।
ਹਾਂਜੀ, ਮੂੰਗੀ ਦੀ ਦਾਲ ਈ ਬਣਾਵਾਂਗੇ, ਥੋੜੀ ਜਲਦੀ
ਅੱਛਾ ਅੱਛਾ, ਨਹੀਂ ਮੈਂ ਤਾਂ ਅੱਜੇ ਅੱਜ ਐਤਵਾਰ ਏ ਨਾ ਤੁਹਾਨੂੰ ਪਤੈ ਐਤਵਾਰ ਤੇ ਜੈਦਾਤਰ ਬੱਚੇ ਬਾਜ਼ਾਰ ਦਾ ਹੀ ਖਾ ਕੇ ਖੁਸ਼ ਹੁੰਦੇ ਨੇ ਵੀ ਇੱਕ ਦਿਨ ਤਾਂ ਬਾਜ਼ਾਰ ਦਾ ਹੋਣਾ ਹੀ ਚਾਹੀਦਾ, ਨਾ ਨਿਆਣਿਆਂ ਵਾਸਤੇ ਵੀ ਥੋੜਾ ਹੋ ਜਾਂਦਾ। ਹਾਂਜੀ-ਹਾਂਜੀ ਨਾਲੇ ਭੈਣਜੀ। ਪੁੱਛਣਾ ਸੀ, ਤੁਹਾਡੇ ਕੋਲੋਂ ਬਈ ਸੂਟ-ਸੂਟ ਲੈਣ ਵਾਸਤੇ। ਤੇ ਔਫਲਾਈਨ ਚੰਗਾ ਜਾਂ ਔਨਲਾਈਨ ਚੰਗਾ ਕਿਹੜਾ ਕੰਮ,
ਹੂੰ-ਹੂੰ, ਮੈਂ ਤਾਂ ਦੇਖ। ਕਹਾਂਗੇ ਬਾਈ ਤੁੰ ਔਫਲਾਈਨ ਹੀ ਲਿਆ ਕਰੋ ਹਨਾ। ਦੇਖੋ ਔਨਲਾਈਨ ਦਾ ਪਤਾ ਕੀ ਸਿਸਟਮ ਹੈਗਾ ਹੈ, ਆਪਾਂ ਦਿਖਾਦੇ। ਕਈ ਵਾਰੀ ਕੁਛ ਹੋਰ ਨੇ ਠੀਕ ਹੈ, ਆਦਾ ਕਈ ਵਾਰੀ ਕੁਛ ਹੋਰ ਹੈਗਾ ਮੈਂ ਇੱਕ ਵਾਰੀ। ਓਦਾ ਵੀ ਮੰਗਵਾਆ ਸੀ, ਕਿਸੇ ਐਪ ਤੋਂ ਵੀ ਤੇ ਕੱਪੜਾ ਮੈਂ ਦੇਖ ਕੇ ਚਲੋ ਅੱਛਾ ਲੱਗਿਆ, ਮੈਂ ਚੱਲ ਅੱਛਾ ਹੇਗਾ ਜ ਆਇਆ ਨਾ ਬਿਲਕੁਲ ਹੀ ਬੇਕਾਰ ਕੱੜਾ ਕੱਪੜਾ ਜ ਨਿਕਲਿਆ ਵੀ ਥੋੜਾ ਸੀਗਾ, ਸੂ ਪੂਰਾ ਵੀ ਨੀ ਮੇਰਾ ਕੰਪਲੀਟ ਹੋਇਆ। ਤੇ ਜ਼ਿਆਦਾਤਰ ਮੈਂ ਦੇਖੋ, ਖੁਦ ਹੀ ਜਾਂਦੀ ਹਾਂ ਖੁਦ ਹੀ ਲੈ ਕੇ। ਕ ਆਂ ਥੋੜ੍ਹਾ ਦੇਖੋ ਫੈਬਰਿਕ ਵੀ ਪਤਾ ਲੱਗਦਾ ਹੈ। ਕੀ ਹੈਗਾ, ਕੀ ਨਹੀਂ ਅੱਛਾ ਤੇ ਫੇਰ ਆਪਣਾ ਰੇਟ ਵੀ ਸਹੀ ਮਿਲ ਜਾਂਦੇ, ਨੇ ਨਾਲੇ ਆਪਣਾ ਦੇਖ ਕੇ ਲੋ ਕਿਹੜੀ ਚੀਜ਼ ਲੈਣੀ ਹੈ ਕਿਵੇਂ। ਓਸ਼ਨ ਵੀ ਹੁੰਦੇ ਨੇ ਜੀ, ਇੱਥੇ ਦੁਕਾਨਾਂ ਤੇ ਚਲੇ ਜਾਓ।
ਹਾਂਜੀ, ਹਾਂਜੀ,
ਜ਼ਿਆਦਾਤਰ ਇਹ, ਮੰਗਵਾ ਲੈਂਦੇ ਹਾਂ ਔਨਲਾਈਨ ਵੈਸੇ ਘਰ ਦਾ ਸਮਾਨ ਮੰਗਵਾ, ਲੈਂਦੇ ਹਾਂ ਜੀਵੇ ਰਾਸ਼ਨ ਵਗੈਰਾ ਮੰਗਵਾ ਲੈਂਦੇ ਹਾਂ। ਉਹ ਠੀਕ ਨਿਕਲਦਾ ਜੀ ਹਾਂਜੀ, ਕਈ ਵਾਰੀ ਮੈਂ ਮੰਗਵਾਆ ਜੀ। ਹਾਂ ਨਹੀਂ ਮੈਂ ਸਿਟੀਮੋਲ ਤੋਂ ਮੰਗਵਾਣੀ ਹਾਂ ਜੀ, ਉਹਦੇ ਰੇਟ ਵੀ ਬਹੁਤ ਅ ਸੀਗੇ ਸਿਟੀ ਮੋਲ ਤੋਂ ਜੀ,
ਅੱਜ ਸਿਟੀ ਮੋਲ ਤੋਂ ਜੀ,
ਹਾਂਜੀ, ਉਹਦੇ ਰੇਟ ਬਹੁਤ ਅੱਛੇ ਨੇ ਜੀ।
ਅੱਛਾ ਜੀ,
ਸਾਬਣ ਵਗੈਰਾ ਬਹੁਤ ਅੱਛੇ ਰੇਟ ਤੇ ਮਿਲ ਜਾਂਦੇ ਨੇ, ਜਿਹੜੇ ਇੱਥੇ ਮਹਿੰਗੇ ਨੇ ਇੱਕ ਸੌ ਵੀਹ ਤੀਹ ਦੇ ਸੌ ਰੁਪਏ ਤੋਂ ਉਥੇ ਮਿਲ ਜਾਂਦੇ।
ਅੱਛਾ, ਅੱਛਾ ਤੇ ਰਿਫੈਨ ਟੂਫੂਨ ਵੀ ਸਸਤਾ ਹੋਣਾ।
ਬਿਲਕੁਲ ਜੀ ਬਿਲਕੁਲ ਸਭ ਸਹੀ ਰੇਟ ਹੈ ਐ ਜੀ। ਫੇਰ ਤੁਸੀਂ ਦੇਖਣਾ, ਡਾਊਨਲੋਡ ਕਰਕੇ ਨਾ ਮੈਂ ਤੇ ਜ਼ਿਆਦਾਤਰ ਇੱਥੋਂ ਹੀ ਮੰਗਾਨੀ ਆ ਸਮਾਨ। ਕਈ ਵਾਰੀ ਬਾਏ ਵਨ ਗੇਟ ਵਨ ਵੀ ਲੱਗਿਆ, ਹੁੰਦਾ ਵ ਸਮਾਨ
ਅੱਛਾ, ਅੱਛਾ,
ਹਾਂਜੀ,
ਮੈਂ ਤੇ ਜ਼ਿਆਦਾਤਰ ਵੈਸ ਨਾ ਬਲਿੰਕੇਟ ਤੋਂ ਮੰਗਵਾ ਲਈਦਾ, ਜਿਵੇ ਸਬਜ਼ੀਆਂ ਸੁਬਜੀਆਂ ਲੋੜ ਪੈਂਦੀਆਂ ਜੀ। ਜ ਜਾਂਦੇ ਨੇ ਹਾਂਜੀ,
ਅੱਛਾ, ਉਹਦਾ ਵੀ ਸਮਾਨ ਸਹੀ ਹੁੰਦਾ ਫਿਰ
ਹਾਂਜੀ, ਲਿੰਕਡ ਸੰਬੰ ਤਾਂ ਜਾ ਹੀ ਹੁੰਦਾ ਜੀ ਪਰ ਐਵੇਂ ਨਾ। ਜੋ ਆਪਣੇ ਅੱਖਾਂ ਸਾਹਮਣੇ ਕੋਲੋਂ ਲੈ ਆਓ, ਨਾ ਜੋ ਚੀਜ਼ ਵਧੀਆ ਮਿਲਦੀ। ਜੇ ਜੋ ਤੋਲ ਪਾਓ ਕਰ ਲਈਏ, ਹੁਣ ਆਪਾਂ ਔਨਲਾਈਨ ਚ ਤੋਲ ਪਾ ਤਾਂ ਨੀ। ਕਰ ਸਕਦੇ ਨਾ ਜੋ ਰੇਟ ਲਿਖਿਆ, ਉਹ ਦੇਣਾ ਪੈਂਦਾ ਜੀ।
ਫਰੈਸ਼ ਸਮਾਨ ਲੋ ਜੇ ਆਪਣੀ ਅੱਖੀ ਵੇਖ ਕੇ ਠੀਕ ਹੈ ਨਾ ਜੀ। ਹਾਂਜੀ, ਹੋਰ ਤੇ ਤੁਸੀਂ ਕਿਵੇਂ ਲਾਦੇ ਹੋ?
ਬਸ ਜੀ ਆਪਾਂ ਵੀ ਇੰਨੇ ਇਡੀੇ ਦੁਕਾਨ ਹੈਗੀ, ਜਧਰੋਂ ਹੀ ਲੈ ਲਈ ਦੀ। ਯਾ ਤੇ ਲੁਧਿਆਣਾ ਰੋ ਲੈ ਲਈਦਾ, ਤੇ ਅੰਮਰਤਸਰ ਤੋਂ ਲੈ ਲੈ ਜੀ ਹਾਂਜੀ।
ਕੱਪੜਾ ਵੀ ਮੈਂ ਸੁਣਿਆ ਬਹੁਤ ਅੱਛਾ ਹੈ ਨਾ,
ਹਾਂਜੀ, ਹਾਂਜੀ ਬਹੁਤ ਵਧੀਆ ਕੰਮ ਸ਼ੁਰੂ ਕਰਨਾ ਹੋਏ, ਬੰਦਾ ਉੱਧਰੋਂ ਹੀ ਲੈ ਕੇ ਸ਼ੁਰੂ ਕਰੇ। ਮੈਂ ਕਹਿੰਦੀ ਬਹੁਤ ਘੱਟ ਰੇਟ ਨੇ ਜੀ ਸ਼ੁਰੂਆਤ ਹਾਂਜੀ ਪੰਜ ਹਜ਼ਾਰ ਚ ਤੁਹਾਡਾ ਕੰਮ ਸ਼ੁਰੂ ਹੋ ਜਾਏਗਾ ਜੀ।
ਹਾਂਜੀ ਵਧੀਆ ਜੀ ਮੈਂ ਵੀ ਇੱਕ ਵਾਰੀ ਸੇਲ ਕਰਦੀ ਐ ਨਾ ਕੱਪੜੇ ਤੇ ਮੈਂ ਵੀ ਇੱਕ ਵਾਰੀ ਲੁਧਿਆਣੇ ਗਈ ਸੀ, ਇੱਕ ਵਾਰੀ ਅੰਮ੍ਰਿਤਸਰ ਗਈ ਸੀ। ਅੰਮ੍ਰਿਤਸਰ ਦੇ ਵੀ। ਕੱਪੜਾ ਬਹੁਤ ਅੱਛਾ ਹੈਗਾ ਜੇ।
ਹਾਂਜੀ ਹਾਂਜੀ ਬਹੁਤ ਸਸਤੇ ਨੇ ਨਾਲੇ ਉੱਧਰ।
ਬਿਲਕੁਲ, ਸਸਤਾ ਵੀ ਹੈ, ਲੇਕਿਨ ਫੈਬਰਿਕ ਵਾਲਿਆਂ ਦਾ ਬਹੁਤ ਅੱਛਾ ਹੁੰਦਾ ਹੈ। ਪੰਜਾਬ ਦਾ ਕੱਪੜਾ, ਤੁਸੀਂ ਸੁਣਿਆ ਹੀ ਹੈ।।
ਹਾਂਜੀ, ਹਾਂਜੀ, ਉਹ ਤਾਂ ਹੈ ਹੀ ਹੈ ਜੀ। ਇਹਨਾਂ ਨੇ ਬੁਟੀਕ ਵਾਲਾ ਵੀ ਤਾਂ ਲੱਗਦਾ ਨਾ, ਬੁਟੀਕ 'ਪੈ।
ਬਿਲਕੁਲ ਬੁਟੇਕ ਦੇ ਸੂਟ। ਮਿਲਦੇ ਨੇ, ਜੇ ਅੱਜਕੱਲ੍ਹ ਚੱਲਦੇ ਦੇਖ ਲਓ, ਚਿਕਨ ਵਗੈਰਾ ਜੇ ਸਲਵਾਰਾਂ ਆ ਰਹੀਆਂ ਨਾ।
ਹਾਂਜੀ।
ਹਾਂਜੀ ਇਹ ਕਾਫੀ ਮਿਲ ਜਾਂਦੇ ਨੇ ਸਹੀ ਡਿਜ਼ਾਇਨਰ। ਲੈ ਕੇ ਸੀ ਅੱਛੇ ਨਿਕਲੇ ਨੇ।
ਹਾਂਜੀ, ਹੁਣ ਤਾਂ ਵੇਖੋ, ਉਹ ਵੀ ਚੱਲਦੇ ਪਏ ਨੇ, ਫਰਸੀ ਸਲਵਾਰਾਂ ਵਗੈਰਾ।
ਹਾਂਜੀ ਬਿਲਕੁਲ ਜੀ ਦੇਖਲੋ ਪੁਰਾਣੇ ਜ਼ਮਾਨੇ। ਪਹਿਲੇ ਚੱਲਦੀਆਂ ਸੀ ਸਾਡੇ ਮੰਮੀ ਡੈਡੀ ਦੀ ਫੋਟੋ ਵੇਖਦੇ ਹੁੰਦੇ ਸੀ ਵਿਆਹ ਦੀਆਂ। ਪੁੱਛਣਾ ਸੀ ਬਈ ਇਹ ਕੀ ਪਾਇਆ ਦਾ ਏ ਮੰਮੀ ਅਜੀਬ ਜਿਹਾ ਲੱਗਦਾ ਸੀ ਨਾ, ਦੇਖੋ ਹੁਣ ਵੇਖ ਲਓ, ਆਹ ਉਹੀ ਰਿਵਾਜ ਆ ਗਏ, ਦੇਖ ਲੋ। ਹਾਂ ਬਿਲਕੁਲ ਜੀ ਪਹਿਲੇ ਚੱਲਦੇ ਸੀ ਆਪਣਾ ਹਾਂਜੀ ਹਾਂਜੀ। ਉਹ ਛੋਟੇ ਛੋਟੇ ਕਮੀਜ਼ ਵਗੈਰਾ ਚੱਲਦੇ ਸੀਗੇ ਉਹ ਵੀ ਦੇਖ ਲੋ ਦੁਬਾਰਾ ਆ ਗਏ।
ਸਹੀ ਗੱਲ ਹੈ ਜੀ ਬਸ।
ਤਾਂ ਹੀ ਦੇਖੋ ਘੁੰਮ ਕੇ ਫਿਰ ਉਹੀ ਉਹ ਆ ਹੀ ਜਾਂਦਾ ਵੇ।
ਹਾਂਜੀ ਹਾਂਜੀ ਬਸ ਇਹ ਹੈ ਨਾ ਕਿ ਨਵੇਂ ਨਵੇਂ ਤਰੀਕੇ ਦੇ ਨਵੇਂ ਨਵੇਂ ਬਣਾ ਦਿੰਦੇ ਨੇ ਮਤਲਬ। ਕੱਪੜਾ ਬਦਲ ਰਿਹਾ ਚੀਜ਼ ਉਹੀ ਹੈ ਪਹਿਨਾਵਾ ਉਹੀ ਰਹਿ ਗਿਆ ਬਸ। ਅੱਜ ਕੱਲ੍ਹ ਦੇ ਮਤਲਬ ਪੈਟਰਨ ਬਦਲ ਗਏ ਨੇ ਕੱਪੜਿਆਂ ਦੇ।
ਨਾਮ ਵੀ ਦੇਖੋ ਚੇਂਜ ਕਰਦੇ ਨੇ, ਹੈ ਦੇਖ ਲਓ, ਉਹੀ ਚੀਜ਼ ਦੇ। ਕੋਈ ਨਾ ਫਰਸ਼ੀ ਕਨਵਰਟ ਕਰਤਾ ਲੋਜੀ।
ਹਾਂਜੀ ਹ ਫਰਜੀ ਸਲਵਾਰ ਹੋ ਗਈ ਜੀ। ਸਟੇਟ ਸਲਵਾਰ ਹੋ ਗਈ ਜੀ ਤੇ ਚੋੜੇ ਪਹਚੇ ਤੇ ਪੱਕੜੀ ਕਹਿੰਦੇ ਆ ਸਲਵਾਰ ਸਿੱਧੀ ਸਲਵਾਰ। ਉਹਨੂੰ ਖੜੀ ਸਲਵਾਰ, ਸਟੇਟ ਸਲਵਾਰ ਕਰਤੀ ਹੈ ਜੀ। ਉਹ ਸਿਲਾਈਆਂ ਦੇ ਰੇਟ ਵੇ ਕਿੰਨੇ ਮਾਲ ਕੀਤੇਏ ਨੇ ਮਹਿੰਗੇ ਮਹਿੰਗੇਨਾਂ ਨੇ।
ਬਹੁਤ ਜ਼ਿਆਦਾ। ਅੱਛਾ, ਦੇਖ ਲਓ, ਜੇ ਬੰਦਾ ਤਿੰਨ ਸੌ ਦਾ ਸੂਟ ਹੀ ਲਏ ਘਰ ਪਾਉਣ ਨੂੰ, ਅੱਛਾ, ਪੰਜ ਸੌ ਰੁਪਏ ਸਵਾਈਆਂ ਹੋਈਆਂ ਪਈਆਂ ਨੇ।
ਉਹ ਤੇ ਹੈ ਹੀ ਹੈ ਜੀ ਸਾਦੇ ਸੂਟ ਦੇ ਸਵਾਈ ਤਿੰਨ ਸੌ ਰੁਪਏ ਲੈਂਦੇ ਨੇ ਜੀ।
ਬਿਲਕੁਲ ਜੀ, ਲੈਂਦੇ ਜੇ ਇਹੀ ਆਪਣੇ ਚ ਹੁਨਰ ਹੋਏ ਥੋੜ੍ਹਾ ਬੰਦਾ ਚਲੋ ਸਿੱਖ
ਹਾਜੀ ਬੰਦਾ ਆਪ ਨੂੰ ਸਿੱਖ ਲੇ ਆਪ ਨੂੰ ਕਰ ਲੈਂਦਾ ਤਾਂ ਹੈ ਹੀ ਜੇ। ਅਸੀਂ ਤਾਂ ਜ਼ਿਆਦਾਤਰ ਨਾ ਜੀ ਆਪ ਹੀ ਇੱਕ ਸੀ ਲਈ ਦਾ ਜੀ ਤਰਲੇ ਮਿੰਨਤਾਂ ਕਰਨੇ। ਪੰਜਾਹ ਕੱਟਾ ਲਓ ਤੇ ਵੀਹ ਕੱਟਾ ਲਓ। ਅਸੀਂ ਨਾ। ਘਰ ਪਾਉਂਦੇ ਕੱਪੜੇ ਥੋ ਥੋੜੇ ਬਹੁਤ ਸੀ ਲਈਦੇ ਆਪਣੇ, ਹਾਂਜੀ ਹਾਂਜੀ।
ਠੀਕ ਹੈ ਜੇ ਖੁਦਸੀਲੋ ਜੇ ਹੁਨਰ ਹੈਗਾ ਤਾਂ ਇਹਨਾਂ ਨੂੰ।
ਜਿਵੇਂ ਖੁੱਦ ਨੂੰ ਹੁੰਦਾ ਕਿ ਸਲਵਾਰ ਪਾਣੀ ਸਲਵਾਰ ਬਾਹਰ ਦੇ ਦੇ ਜੀ ਜਿਵੇਂ ਹਾਲੇ। ਸਿੱਖਦੀਆਂ ਪਈਆਂ ਹੁੰਦੀਆਂ। ਉਹਨਾ ਨੂੰ ਦੇ ਦੇਦੀ ਪੰਜਾਹ ਰੁਪਏ ਉਹਨ ਨੂੰ ਦੇਈ ਦੇ ਅਗਲੀ ਸੀ ਕੇ ਦੇ ਦਿੰਦੀ ਆ ਸਲਵਾਰਾਂ ਜੀ। ਬਸ ਜੀ ਉਹਨਾਂ ਦਾ ਹੱਥ ਵੀ ਸਾਫ਼ ਹੋ ਗਿਆ ਸਾਡੀ ਸਲਵਾਰ ਸੀਪ ਗਈ।
ਹਾਂਜੀ, ਹਾਂਜੀ, ਇਦੋਂ ਤੋਂ ਵੇਖੋ, ਹੋਰ ਵੀ ਆ ਜਾਂਦਾ, ਫਿਰ ਥੋੜ੍ਹਾ ਹੱਥ ਵੀ। ਭੁੱਲ ਜਾਂਦਾ ਜੀ, ਆਪਣੇ ਆਪ ਨੂੰ ਸਮਝ ਆ ਜਾਂਦੀ ਇੱਦਾਂ।
ਹਾਂਜੀ, ਝਾਕਾ ਖੁੱਲ ਜਾਂਦਾ ਜੀ।
ਹਾਂਜੀ ਹੁਨਰ ਰੋਣਾ ਚਾਹੀਦਾ ਜੀ।
ਹਾਂਜੀ ਉਹ ਤੇ ਹੈ ਹੀ ਹੈ ਜੀ।
ਕੰਮ ਕਰਨਾ ਸ਼ੌਕ ਚੰਸਾਨੂੰ ਚਾਹੀਦਾ ਸ਼ੌਕ ਹੋਏਗਾ ਤਾਂ ਹੀਂ ਉਹ ਕੰਮ ਕਰ ਪਾਵਾਂਗੇ ਨਾ।
ਪਛੇ ਕਹਿੰਦੇ ਸੀ ਨਾ ਕਿ ਨਿਆਣੇ ਕਿਈ ਓਨਲਾਈਨ ਮੰਗਉਣਾ ਔਨਲਾਈਨ ਮੰਗਉਣਾ। ਤੇ ਮੈਂ ਸਲਾਹ ਦਿੱਤੀ ਨਾ ਬਈ ਨਾ ਮੰਗਵਾਓ ਔਨਲਾਈਨ। ਦਿਖਾਉਂਦੇ ਕੁਛ ਨਹੀਂ ਘਰੇ ਆ ਕੇ ਕੱਪੜਾ ਕੁਛ ਹੋਰ ਹੋ ਜਾਣਾ ਫਿਰ ਰੋਂਦੇ ਰਹੋਗੇ ਤੁਸੀਂ
ਇਹ ਤੇ ਹੈ ਮੈਂ ਵੀ ਕਈ ਵਾਰੀ ਆਪਣੇ ਬੱਚੇ ਤੇ ਗੁੜੀਆਂ ਤੇ ਮੰਗਉਾਨਆਂ ਨਾ ਤੇ ਸਾਈਜ਼ ਦਾ ਇਸ਼ੂ ਹੋ ਜਾਂਦਾ ਕਿਸੇ ਵਾਰ ਤੇ ਦੇਖੋ ਬਹੁਤ ਛੋਟਾ ਆ ਜਾਏਗਾ ਕਿਸੇ ਵਾਰੀ ਵੱਡਾ ਆ ਜਾਏਗਾ ਉਹ ਫੇਰ ਦੇਖੋ ਭਏ ਉਹ ਵੀ ਫਿਰ ਖ਼ਰਾਬ ਹੋ ਜਾਂਦੇ ਨੇ ਨਾ ਫਿਰ ਉਹ ਜ਼ਿਆਦਾ ਹੀ ਵੱਡਾ ਹੋ ਜਾਵੇਗਾ ਬੱਚਾ ਫੇਿਰ ਕੱਪੜਾ ਛੋਟਾ ਇਸ ਕਰਕੇ ਮੈਂ ਘੱਟ ਔਨਲਾਈਨ ਬਹੁਤ ਘੱਟ ਮੰਗਉਣੀ ਆ
ਹਾਂਜੀ ਉਹ ਤੇ ਹੈ ਹੀ ਹੈ ਨਾ ਪਾਣੇ ਜੋਗੇ ਨਾ ਦੇਣ ਜੋਗੇ ਕਿਸੇ ਨੂੰ
ਬਿਲਕੁਲ ਜੀ
ਐਵੇਂ ਪਏ ਰਹਿ ਜਾਣਗੇ ਫੇਰ ਹਦੇ ਰੋ ਜੀ ਹਾਂ ਬਈ ਕੱਪੜਾ ਖ਼ਰਾਬ ਆ ਗਿਆ ਕੰਪਲੇਂਨ ਪਾਓ ਵਾਪਿਸ ਵੀ ਨਹੀਂ ਲੈਂਦੀ ਸੁਣਵਾਈ ਨੀ ਹੁੰਦੀ ਛੇਤੀ ਹੁਣ ਐਵੇਂ ਲੋਕਲ ਲੈ ਕੇ ਆਵਾਂਗੇ ਅਗਲੇ ਵਾਪਿਸ ਤਾਂ ਕਰ ਦੇਣਗੇ
ਹਾਂਜੀ
ਇਹ ਫਾਇਦਾ ਹੋ ਜਾਂਦਾ ਜੀ ਜਿਵੇਂ ਚੁੰਨੀ ਚ ਟੱਕ ਲੱਗ ਗਿਆ ਜ ਟੱਕ ਨਿਕਲੇ ਹੈ ਸੂਟ ਚੱਕ ਨਿਕਲੇਆ ਬੰਦਾ ਵਾਪਿਸ ਕਰ ਦਿੰਦਾ ਜੀ ਕਿਸੇ ਕੋਲ ਲ ਹੋ
ਵੀ ਬਹੁਤ ਹਾਂਜੀ ਕਿਉਂਕਿ ਦੇਖੋ ਅਸੀਂ ਇਥੋਂ ਲੈਦੇ ਹਾਂ ਦੁਕਾਨ ਤੋਂ ਵੇਖ ਕੇ ਚੀਜ਼ ਆਪਣਾ ਵੇਖ ਕੇ ਖੋਲ ਕੇ ਦੇਖ ਕੇ ਲਵਾਂਗੀ ਬਈ ਕੁਝ ਨੂੰ ਤਾਂ ਨੀ ਹੈਗਾ ਜੀ ਇਹਦੇ ਚ ਫੈਦਾ ਹੁੰਦਾ
ਹਾਂਜੀ ਹੁਣ ਤੱਕ ਨਾ ਤੇ ਮੈਂ ਮੀਸ਼ੋ ਵਗੈਰਾ ਤੋਂ ਮੰਗਵਾ ਲਈ ਦਾ ਹੁੰਦਾ ਘਰ ਦਾ ਸਮਾਨ ਜਿਵੇਂ ਹੋ ਗਿਆ ਆਲਾ ਆਲੋ ਸਮਾਨ ਜਿਵੇਂ ਬੱਚਿਆਂ ਦੇ ਛੋਟੇ ਮੋਟੇ ਖਿਡੋਣੇ ਹੋ ਗਏ ਮੰਗਵਾ ਲਏ ਆ
ਜੇ ਚੀਜ਼ਾਂ ਸਹੀ ਨਿਕਲਦੀਆਂ
ਹਾਂਜੀ ਉਹ ਨਹੀਂ ਕਰੀਮ ਵਗੈਰਾ ਤਾਂ ਆਪਾ ਮੰਗਾਉਂਦੇ ਸੀ ਤੇ ਜਿਆਦਾ ਤਰ ਨਾ ਵਧੀਆ ਹੀ ਲਗਾਉਦੇ ਨਾਇਕਾ ਤੋਂ ਮੰਗਗਾਂਦੇ ਵੀ ਕੀਮ
ਅੱਛਾ ਜੀ ਅੱਛਾ ਓਨਲਾਈਨ ਮੰਗਵਾਂਦੇ ਹੋ ਠੀਕ ਐ ਵੈਸੇ ਅੱਛੀ ਹੇਗੀ ਏ
ਹਾਂਜੀ ਠੀਕ ਹੈਗੀ ਜੀ ਹਾਂਜੀ
ਅੱਛਾ ਠੀਕ
ਉੱਥੋਂ ਮੰਗਾਇਆ ਕਰੋ ਪਰਪਲ ਐਪ ਹੋ ਗਿਆ ਔਰ ਨਾਇਕਾ ਉਹ ਵਧੀਆ ਹੈਗਾ ਜੀ ਵ ਕੋਸਮੈਟਿਕ ਪ੍ਰੋਡਕਟ ਵਾਸਤੇ ਹਾਂਜੀ-ਹਾਂਜੀ ਹਾਂਜੀ-ਹਾਂਜੀ ਉੱਥੇ ਰੇਟ ਵੀ ਠੀਕ ਹੈਗਾ ਨੇ ਜੀ ਤੇ ਨਾਲੇ ਸਾਰਾ ਸਮਾਨ ਵੀ ਵਧੀਆ ਨਿਕਲਦਾ ਮਤਲਬ ਓਰੀਜਨਲ ਬੇਸਿਸ ਨਿਕਲਦਾ ਜੋ ਬਸ ਜੋ ਆਪ ਸਮ ਸਮਝ ਸਕਦੇ ਹੋ ਤੁਸੀਂ ਜੋ ਸਾਹਮਣੇ ਦੇਖੀ ਚੀਜ਼ ਹੋ ਗ ਉਹ ਤੁਹਾਨੂੰ ਪਤਾ ਈ ਐ ਅਸਲੀ ਮਿਲੇਗੀ ਹੁਣ ਔਨਲਾਈਨ ਤੁਹਾਨੂੰ ਪਤਾ ਈ ਐ ਕਿ ਮਤਲਬ ਡੁਪਲੀਕੇਟ ਮਿਲਦੀਆਂ ਈ ਐ। ਤੇ ਕਈ ਵਾਰੀ ਮਤਲਬ ਸਹੀ ਚੀਜ਼ ਨਿਕਲ ਜਾਂਦੀ ਹੈ ਐਸਾ ਨੀ ਕਹਿੰਦੇ ਕਿ ਮਾੜੀਆਂ ਹੀ ਹੁੰਦੀਆਂ ਹੈ ਚੱਜ ਦੀ ਵੀ ਨਿਕਲ ਜਾਂਦੀ ਹੈ।
ਅੱਛਾ ਵਸ ਤੁਸੀਂ ਕੀ ਕੀ ਮੰਗਵਾ ਲੈਂਦੇ ਉੱਥੋਂ
ਜਿੰਨਾ ਹੁਣ ਤੱਕ ਨਾ ਮੰਗਵਾ ਲਿਆ ਮੈਂ ਉੱਥੋਂ ਉਹ ਚੀਜ਼ਾਂ ਸਹੀ ਨਿਕਲੀਆਂ ਅੱਜ ਕੱਲ ਹੁਣੇ ਜੋ ਔਨਲਾਈਨ ਚੱਲਦੀ ਵੀ ਸੀ ਡਾਕਟਰ ਰਾਸ਼ਦ ਦੀ ਸਕੀਨ ਕਿੱਟ ਚੱਲਦੀ ਪਈ ਸੀ ਜੀ ਉਹ ਵੀ ਪਿੱਛੇ ਮੰਗਵਾਈ ਸੀ ਹਜ਼ਾਰ ਕ ਦੀ ਪਈ ਦੀ ਸੀ ਵੱਡੀ ਦੀ ਕਿਤੇ ਮੰਗਵਾਤੀ ਸੀ ਜੇ
ਅੱਛਾ ਜੀ
ਇੱਥੇ ਵੀ ਉਹਨੀ ਦੀ ਹੀ ਪਈ ਸੀ ਉੱਥੇ ਵੀ ਉਹਨੇ ਦੀ ਪਈ ਉੱਥੋਂ ਹੀ ਮੰਗਾਈ ਫਾਇਦਾ ਹੋਏਗਾ ਕੁਪਨ ਸ਼ੁਪਨ ਮਿਲ ਜਾਂਦੇ ਜੀ
ਦੇਖੋ ਔਨਲਾਈਨ ਦਾ ਘਰੇ ਸਮਾਨ ਆ ਜਾਂਦਾ
ਹਾਂਜੀ-ਹਾਂਜੀ
ਸਾਨੂੰ ਬਾਹਰ ਨੀ ਜਾਣਾ ਪੈਂਦਾ ਕਈ ਵਾਰ ਧੁੱਪ ਹੋ ਗਿਆ ਬੰਦਾ ਨਹੀਂ ਵੀ ਜਾ ਸਕਦਾ ਹਾਂਜੀ-ਹਾਂਜੀ ਇਹ ਤੇ ਹੈਗਾ ਜਦਖ ਠੀਕ ਸਮਾਨ ਆ ਰਿਹਾ ਤੇ ਫੇਰ ਮੰਗਵਾ ਲਓ ਕੋਈ ਅਸੀਂ ਉਹ ਨੀ ਹੈ। ਰਾਸ਼ਨ ਵਗੈਰਾ ਤਾਂ ਮੈਂ ਮੰਗਵਾ ਲੈਂਦੀ ਆ
ਹਾਂਜੀ ਮੈਨੂੰ ਦੱਸਿਆ ਨਾ ਸਿਟੀ ਮੋਲ ਤੋਂ ਮੈਂ ਉੱਥ ਹੀ ਮੰਗਵਾਵਾਂਗੀ
ਇਹਦਾ ਰੇਟ ਕਾਫੀ ਅੱਛਾ ਹੈਗਾ ਇੱਕ ਵਾਰ ਤੁਸੀਂ ਜ਼ਰੂਰ ਟਰਾ
ਹਾਂਜੀ ਤੇ ਗੱਲ ਇਹ ਦੱਸਓ ਜਿਹੜਾ ਕੈਸ਼ ਓਨ ਡਿਲੀਵਰੀ ਵੀ ਮਿਲ ਜਾਂਦਾ
ਹਾਂਜੀ ਹਾਂਜੀ ਇਹ ਕੈਸ਼ ਹੋ ਤੁਹਾਡੇ ਘਰ ਹੀ ਆਏਗਾ ਫੇਰ ਤੁਹਾਡੇ ਕੋਲ ਪੈਸੇ ਲੈ ਕੇ ਪਹਿਲ ਤੁਹਾਨੂੰ ਸਮਾਨ ਦੇਗਾ ਤੁਸੀਂ ਨਹੀਂ ਨਹੀਂ ਨਹੀਂ ਜੀ ਨਹੀਂ ਪਹਿਲੇ ਪਤਾ ਕੀ ਹੈ ਤੁਹਾਨੂੰ ਸਮਾਨ ਦੇਗਾ ਤੁਸੀਂ ਪਹਿਲੇ ਆਪਣਾ ਮਿਲਾਓ ਤੁਹਾਡਾ ਸਮਾਨ ਪੂਰਾ ਆਇਆ ਉਸ ਤੋਂ ਬਾਅਦ ਉਹ ਪੈਸੇ ਲਏਗਾ ਹਾਂਜੀ ਕਈ ਹੁੰਦੇ ਨਾ ਵੀ ਸਮਾਨ ਪਹਿਲੇ ਖੋਲਣ ਨੀ ਦਿੰਦੇ ਪੈਸੇ ਲੈਂਦੇ ਨੇ।
ਹਾਂਜੀ ਹਾਂਜੀ
ਉਹੀ ਹਿਸਾਬ ਨਹੀਂ ਹੁੰਦਾ ਜੀ ਪਹਿਲੇ ਤੁਸੀਂ ਆਪਣਾ ਸਮਾਨ ਪਹਿਲਾਂ ਕਾਊਂਟ ਕਰ ਲੋ ਕਿੰਨਾ ਉਸ ਤੋਂ ਬਾਅਦ ਦਿਓ ਹਾਂਜੀ ਤਾਂ ਹੀ ਤੇ ਮੈਨੂੰ ਦੇਖੋ ਅੱਛਾ ਲੱਗਿਆ। ਚਲੋ ਲੈ ਲੈਂਦਾ ਬੰਦਾ ਹਾਂ ਤੁਸੀਂ ਵੀ ਆਪਣਾ ਹਾਂਜੀ ਬਿਲਕੁਲ ਜੀ ਕਰੋ ਆਪਣਾ ਮੰਗਵਾਓ ਸਮਾਨ
ਠੀਕ ਆ ਜੀ। ਹਾਂਜੀ, ਭੈਣ ਜੀ ਕੋਈ ਆ ਗਿਆ। ਤੁਹਾਨੂੰ ਫੇਰ ਲਾਉਂਦੀ ਆ ਫੋਨ ਠੀਕ ਆ ਜੀ? ਹਾਂਜੀ ਸਾਸੀ ਕਾਲ ਜੀ।
ਹੂੰ